ਉਹਫ
ਹੈਲੋ ਸ਼ਸ਼ਰੀ ਕਾਲ ਜੀ।
ਸਸੀ ਕਾਲ ਜੀ।
ਹੋਰ ਠੀਕ-ਠਾਕ ਜੀ ਵਧੀਆ, ਵਧੀਆ ਜੀ ਠੀਕ-ਠਾਕ।
ਵਧੀਆ ਜੀ। ਮੈਂ ਵੀ ਬਸ। ਹੋਰ ਘਰੇ ਸਭ ਵਧੀਆ?
ਹਾਂਜੀ ਵਧੀਆ ਠੀਕ-ਠਾਕ ਜੀ।
ਹੋਰ ਵਧੀਆ। ਹੋਰ, ਦੁਪਹਿਰ ਦੀ ਚਾਹ-ਪਾਣੀ ਪੀ ਲਿਆ ਤੁਸੀਂ ਨੀ?
ਹਾਂਜੀ, ਲੱਗ ਰਹੇ ਸੀ ਪੀਣ ਜੀ ਬਸ।
ਠੀਕ ਐ।
ਹਾਂਜੀ, ਹੋਰ ਪਾਨੀ।
ਜੀ ਬਸ ਪਿਆ।
ਅੱਛਾ
ਹਾਂਜੀ- ਹਾਂਜੀ।
ਕੀ ਕਰ ਰਹੇ ਸੀ ਜੀ?
ਕੁਛ ਨੀ ਬਸ ਮੈਂ ਵਿਹਲੀ ਬੈਠੀ ਸੀ। ਤੁਸੀਂ ਦੱਸੋ?
ਹਮ ਸਬਜ਼ੀ ਹੋਰ, ਹਾਂਜੀ- ਹਾਂਜੀ
ਹਾਂਜੀ -ਹਾਂਜੀ ਮੈਂ ਕਿਹਾ ਮੈਂ ਤਾਂ ਬਸ ਵਿਹਲੀ ਬੈਠੀ ਸੀਗੀ ਤੁਸੀਂ ਦੱਸੋ ਤੁਸੀਂ ਕੀ ਕਰਦੇ ਓ?
ਬਸ ਵਿਹਲੇ ਸੀ, ਕੱਪੜੇ ਜੇ ਸਿਲਾਈ ਕਰਦੀ ਸੀ।
ਠੀਕ ਐ, ਤੁਸੀਂ ਆਪ ਹੀ ਸਿਲਾਈ ਕਰਦੇ ਓ।
ਹਾਂਜੀ
ਚਲੋ ਵਧੀਆ- ਵਧੀਆ
ਹਾਂਜੀ, ਸਿਲਾਈ ਕਰ ਲੈਣੀ
ਅੱਛਾ
ਹਾਂਜੀ
ਵਧੀਆ- ਵਧੀਆ
ਗਰਮੀ 'ਚ ਤੁਸੀਂ, ਕਰ ਲਏ ਸੀ ਕੱਪੜੇਸ
ਹਾਂਜੀ ਹਾਂ, ਅਸੀਂ ਤੇ ਲੈ ਆਏ ਸੀਗੇ ਕੱਪੜੇ
ਅੱਛਾ ਜੀ
ਹਾਂਜੀ -ਹਾਂਜੀ
ਉਹੀ ਦੋਨੋਂ
ਹੁਣ ਗਰਮੀ 'ਚੋਂ ਤਾਂ ਦੇਖੋ, ਕੋਟਨ ਦੇ ਕੱਪੜੇ ਹੀ ਜ਼ਿਆਦੇ ਪੈਂਦੇ ਨੇ ਹਨਾ
ਹਾਂਜੀ
ਨਹੀਂ ਇਹ ਵਾਲੇ ਕੱਪੜੇ ਤਾਂ ਦੇਖੋ ਗਰਮੀ 'ਚ ਪਾਏ ਨੀ ਜਾਂਦੇ ਹਨਾ, ਗਰਮੀ ਬਹੁਤ ਲੱਗਦੀ ਆ ਫੇਰ
ਹਾਂਜੀ
ਵਈ ਹੁੰਦਾ ਵੀ ਹੋਰ ਥੋੜੇ ਜੇ ਲੂਜ ਹੋਣ, ਕੱਪੜੇ ਤੇ ਹਲਕੇ- ਹਲਕੇ ਹੋਣ।
ਹਾਂਜੀ
ਖੁੱਲ੍ਹੇ ਖੁੱਲ੍ਹੇ ਜੇ ਕੱਪੜੇ ਹੋਣ ਫਿਰ ਵਧੀਆ ਰਹਿੰਦਾ
ਜ਼ਿਆਦਾ ਤੇ ਲੋਰ ਸੂਟ ਚ ਵਧੀਆ ਲੱਗਦਾ ਗਰਮੀ ਚ
ਹਾਂਜੀ ਹਾਂ ਇਹ ਤਾਂ ਹੈਗਾ
ਹਾਂਜੀ
ਕਮ ਕਫ ਕੰਫੇਟੇਬਲ ਰਹਿੰਦਾ ਜੀ ਨਾਲੇ
ਹਾਂਜੀ ਤੁਹਾਨੂੰ ਕਿਹੜਾ ਕਲਰ ਪਸੰਦ ਐ ਈ
ਵੈਸੇ ਸਾਰੇ ਕਲਰ ਹੀ ਪਾ ਲੈਨੀ ਆ
ਠੀਕ ਹੈ
ਹਾਂਜੀ ਹਾਂ ਵੈਸੇ ਤੁਹਾਨੂੰ ਕਿਹੜਾ ਕਲਰ ਪਸੰਦ ਆ
ਸਾਨੂੰ ਤਾ ਹੀ ਸਰਦੀਆਂ ਚ ਤਾਂ ਜ਼ਿਆਦੇ ਬਲੈਕ ਪਸੰਦ ਐ ਪਾਨੀ ਆ ਬਲੈਕ ਕਲਰ ਆ ਤੇ ਇੱਕ ਮੈਨੂੰ ਉ ਜੈਲੋ ਇੱਕ ਬਲੈ ਬਲੈਕ ਮੈਨੂੰ ਬਾਹਲਾ ਹੀ ਵਧੀਆ ਲੱਗਦੇ
ਅੱਛਾ -ਅੱਛਾ ਵੀ ਸਰਦੀਆਂ ਚ ਤਾਂ ਆਪਾਂ ਸਾਰੇ ਕਲਰ ਹੀ ਪਾ ਲੈਂਨੇ ਆ ਹਨਾ ਕਿਉਂਕਿ ਗਰਮੀਆਂ ਚ ਐ ਹੁੰਦਾ ਵੀ ਆ ਗੂੜੇ ਕਲਰ ਨਾ ਪਾਈਏ ਵੀ ਜ਼ਿਆਦਾ ਗਰਮੀ ਲੱਗਦੀ ਫਿਰ ਨਾਲੇ ਭੜਕੀਲੇ ਜੇ ਵੀ ਲੱਗਦੇ ਆ
ਹਾਂਜੀ ਬਸ ਹੁਣ ਤਾਂ ਥੋੜੇ ਜੇ ਉ ਪਾਈ ਜਾਂਦੇ ਨੇ
ਹਾਂਜੀ ਹਾਂ ਫਿੱਕੇ ਰੰਗ ਹੀ ਵਧੀਆ ਲੱਗਦੇ ਨੇ ਗਰਮੀ
ਹਾਂਜੀ
ਨਾਲੇ ਮਲ ਫਿੱਕੇ ਰੰਗਾ ਚੋਂ ਕਰਨ ਵੀ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਲੱਦੀ ਆ ਨਾਲੇ ਇਹ ਆਪਦੇ ਆਪ ਨੂੰ ਲੱਗਦਾ ਨਹੀਂ ਤਾਂ ਐਂ ਲੱਗਦਾ ਹੁੰਦਾ ਵੀ ਮੈਂ ਕੱਲਾ ਹੀ ਜਾਣਾ ਚਮਕੀ ਜਾਨਾ ਜੇ ਆਪਾਂ ਗੂੜੇ ਸੂਟ ਪਾ ਲੀਏ ਗਰਮੀਆਂ ਚ
ਹਾਂਜੀ
ਹਾਂਜੀ
ਇਹ ਤਾਂ ਹੈਗਾ ਈ
ਹਾਂਜੀ ਹਾਂ ਮਤਲਬ ਇਹ ਐਮ ਮੈਨੂੰ ਤਾਂ ਲੱਗਦਾ ਐਂ ਬਣੇ ਨੇ ਵੀ ਗਰਮੀਆਂ ਫੀ ਫੀਕੇ ਸੂਟ ਤੇ ਸਰਦੀਆਂ ' ਚ ਗੁੜ੍ਹੇ ਸੂਟ।
ਹਾਂਜੀ ਆਪਦੇ ਆਪ ਨੂੰ ਵੀ ਨੀ ਵਧੀਆ ਲੱਗਦੇ
ਹਾਂਜੀ ਹਾਂ ਇਹ ਤਾਂ ਹੈਗਾ
ਹਾਂਜੀ।
ਹਾਂਜੀ ਹੋਰ ਦੱਸੋ ਜੀ ਦੇਖੋ ਈ ਕਿੰਨੇ ਤਰ੍ਹਾਂ ਦੇ ਕੱਪੜੇ ਆ ਰਹੇ ਨੇ ਹੈਣਾ ਹੁਣ ਮਲਬ ਗਰਮੀਆਂ ਲਈ ਅਲੱਗ ਸਰ ਦੀਆਂ ਲਈ ਅਲੱਗ ਗਰਮੀਆਂ ਚ ਵੀ ਕਿੰਨੀਆਂ ਕਿੰਨੀਆਂ ਵਰਾਇਟੀਆਂ ਆ ਰਹੀਆਂ ਨੇ ਹੁਣ ਤਾਂ ਕੱਪੜਿਆਂ ਦੀਆਂ
ਹਾਂਜੀ ਐਵੇਂ ਏ ਨਾ ਕੱਪੜਾ
ਕੱਪੜੇ ਹਣਾ ਕੋਟਨ ਕੈਮਰਿਕ ਕੋਟਨ ਬਰਬਰੀ ਕੋਟਨ ਆਰੀ ਆ ਹੁਣ ਤਾਂ ਬਲ ਬਾਲੀਆਂ ਚ ਜ਼ਿਆਦਾ ਵਰਾਇਟੀ ਆ ਰਹੀਆ ਨੇ ਖਾਦੀ ਕੋਟਨ ਆ ਰੀ ਏ
ਹਾਂਜੀ
ਹਣ ਬਾਹਲੀਆਂ ਵਰਾਇਟੀਆਂ ਆ ਰਹੀਆਂ ਨੇ ਤਾਂ ਵੈਸੇ ਮੈਨੂੰ ਤਾਂ ਲੀਲਣ ਤ ਕੋਟਨ ਈ ਜਿਆਦਾ ਵਧੀਆ ਲੱਗਦੀ ਐ ਗਰਮੀਆਂ ਚ ਹਾਂਜੀ ਹਾਂ ਕਿਉਂਕਿ ਲੀ ਲੀਲਣ ਦਾ ਤਾਂ ਜਮਾ ਸੋਫਟ ਸੋਫਟ ਕੱਪੜਾ ਹੁੰਦਾ ਆ
ਹਾਂ ਹਾਂਜੀ ਲੀਲਣ ਦਾ ਠੰਡਾ ਹੁੰਦਾ ਐ
ਹਾਂਜੀ ਹਾਂ ਵੈਸੇ ਤਾਂ ਕੈਮਰਿਕ ਦਾ ਵੀ ਚਲੋ ਵਧੀਆ ਹੁੰਦਾ ਹਨਾ
ਹਾਂਜੀ।
ਹਾਂਜੀ ਹਾਂ, ਵੈਸੇ ਤੁਹਾਨੂੰ ਕਿਹੜਾ ਕੱਪੜਾ ਜ਼ਿਆਦਾ ਵਧੀਆ ਲੱਗਦਾ ਗਰਮੀ ਆਲਾ,
ਗਰਮੀ ਵਿੱਚ ਹੀ ਕੋਟਨ ਹੀ। ਵਧੀਆ ਲੱਗਦੀ ਆਂ ਜ਼ਿਆਦੇ ਵਧੀਆ 'ਚ ਹੋਵੇ। ਵੀ ਸਸਤੀ ਜੀ ਨਾ ਹੋਵੇ, ਉਹ ਤਾਂ ਗਫ ਹੁੰਦੀ ਐ ਜੀ,
ਨਾਲੇ ਖ਼ਰਾਬ ਹੋ ਜਾਂਦੀ ਹੈ, ਸਸਤੀ ਦਾ ਕਲਰ ਫੇਟ ਹੋ ਜਾਂਦਾ ਈ ਫਿਰ,
ਹਾਂਜੀ। ਜਿੰਨਾ ਹੀ ਮਹਿੰਗਾ ਕੱਪੜਾ ਹੁੰਦਾ ਤੁਸੀਂ ਇਹੀ ਜਾਂਚ ਕਰਕੇ ਦੇਖੀਓ। ਪੋਲਾ ਹੁੰਦਾ ਏ।
ਹਾਂਜੀ ਹਾਂ, ਇਹ ਤਾਂ ਹੈ। ਵੈਸੇ ਤੁਸੀਂ ਕਿੱਥੋਂ ਲੈ ਕੇ ਆਉਣੇ ਔ ਕੱਪੜੇ
ਹਾਂਜੀ।
ਮੈਂ ਕਿਹਾ ਤੁਸੀਂ ਕਿੱਥੋਂ ਲੈ ਕੇ ਆਉਣੇ ਔ ਕੱਪੜੇ,
ਸਾਨੂੰ ਵੀ ਬਰੈਡਾ ਸਵਾਦ ਲਗਦਾ ਜੀ।
ਅੱਛਾ -ਅੱਛਾ।
ਹਾਂਜੀ।
ਠੀਕ ਆ ਵੈਸੇ ਕਹਿੰਦੇ ਨੇ ਵੀ ਇੱਥੇ ਕੱਪੜੇ ਵੈਸੇ ਸਸਤੇ ਵੀ ਮਿਲਦੇ ਆਗੇ ਬਾਕੀ ਸ਼ਹਿਰਾਂ ਨਾਲੋਂ।
ਹਾਂਜੀ ਫਿਰ ਇਹ ਛੋਟਾ ਸ਼ਹਿਰ ਹੈਗਾ ਨਾ ਬਰੇਟਾ ਜੀ।
ਹਾਂਜੀ ਵੈਸੇ ਐ ਤਾਂ ਵੀ ਛੋਟੇ ਸ਼ਹਿਰ ਚ ਕੱਪੜੇ ਜ਼ਿਆਦਾ ਮਹਿੰਗੇ ਹੁੰਦੇ ਆ, ਮੈਨੂੰ ਐ ਲੱਗਦਾ ਹੁੰਦਾ। ਕਿਉਂਕਿ ਦੁਕਾਨਾਂ ਘੱਟ ਹੁੰਦੀਆਂ ਨੇ ਗੀਆਂ।
ਜਿਹ ਦੁਕਾਨਾ ਘੱਟ ਨੇ, ਊ ਕੱਪੜਾ ਸਸਤਾ ਈ ਛੋਟਾ ਸ਼ਹਿਰ ਕਰਕੇ।
ਹਾਂਜੀ ਹਾਂ, ਉਹ ਸਭ,
ਜਿਵੇਂ ਹੁਣ ਸੈਲ ਸੇਲ ਲੱਗ ਰਹੀ ਹੈਗੀ, ਕੱਪੜਿਆਂ ਦੀ।
ਅੱਛਾ- ਅੱਛਾ,
ਜਿਹੜਾ ਬ ਉਹਦਾ ਦਿੰਦੇ ਸੀ ਸੱਤ ਸੌ ਦਿੰਦੇ ਸੀ। ਪੰਜ ਸੌ ਦਾ ਦੇਈ ਜਾਂਦੇ ਨੇ,
ਅੱਛਾ, ਤੁਸੀਂ ਫਿਰ ਵਿਆਹ ਵੇਲੇ ਵੀ ਇੱਥੋਂ ਹੀ ਲੈਂਣੇ ਹੋ ਕੱਪੜੇ।
ਤੇ ਉਰੀ ਹੀ ਲੈਂਣੇ ਹਾਂ ਅਸੀਂ ਜ਼ਿਆਦਾ ਦਾ ਵਿਆਹ ਚ, ਜਿਵੇਂ ਮੈਣ ਲੈਣ ਹੋਵੇ ਰਤੀਏ ਤੋਂ। ਲੈ ਲੈਣੇ ਆ, ਨੀ ਬਰੇਟਿਆ ਤੋਂ
ਹਾਂਜੀ।
ਬ੍ਰਟ ਰਾਤੀ ਆਈ ਐ।
ਅੱਛਾ ਤੁਹਾਨੂੰ ਰਤੀਆ ਵੀ ਨੇੜੇ ਪੈ ਜਾਂਦਾ ਫੇਰ
ਹਾਂਜੀ ਨੇੜੇ ਹੀ ਪਏ ਜਾਂਦਾ ਐ, ਥੋੜ੍ਹਾ ਜਾ ਰਤੀਏ ਕੱਪੜਾ ਜਿਆਦਾ ਸੋਹਣਾ ਜੀ
ਅੱਛਾ ਠੀਕ ਐ।
ਹਾਂਜੀ ਥੋੜਾ ਬਰੇਟੇ ਘੱਟ ਐ ਮਤਲਬੀ ਘੱਟ ਪਹਿਲਾਂ, ਬਾਅਦ ਚੋਂ ਰਿਵਾਜ ਆਉਂਦਾ ਬਰੇਟੇ
ਅੱਛਾ।
ਜਿਵੇਂ ਹਾਂ ਜੀ ਜਿਵੇ ਹੋਰ ਸ਼ਹਿਰ ਨੇ, ਉਹ ਚ ਪਹਿਲਾਂ ਰਤੀਆ ਹੋ ਗਿਆ ਪਟਿਆਲਾ ਹੋ ਗਿਆ ਤੇ ਧਨਾਮ ਹੋ
ਹਾਂਜੀ ਹਾਂ ਐਂ ਤਾਂ ਹੈਗਾ ਹੀ, ਜਿਵੇਂ ਪਟਿਆਲੇ ਤੋਂ ਬਹੁਤ ਮਹਿੰਗੇ ਹੀ ਕੱਪੜੇ
ਹਾਂਜੀ ਜੀ ਏ ਇੱਧਰ ਮਹਿੰਗੇ ਹੈਗੇ ਨੇ ਪਰ ਪਛਾਣ ਅੱਡ ਹੁੰਦੀ ਹੈ ਇਹਨਾਂ ਦੀ
ਹਾਂਜੀ ਹਾਂ ਇਹ ਤਾਂ ਹੈਗਾ।
ਰੇਟ ਹੀ ਇੰਨਾ ਮਹਿੰਗਾ ਹੁੰਦਾ ਜੀ ਚਲੋ ਉਹ ਅੱਡ ਚੀਜ਼ ਤਾਂ ਦਿਖਾਉਣਗੇ ਉਹ ਹਨਾ ਜਦੋਂ ਇੰਨੇ ਮਹਿਗੇ ਕੱਪੜੇ ਦੇ ਰਹੇ ਨੇ ਉਹ
ਹਾਂਜੀ ਈ ਜ਼ਿਆਦੇ
ਹਾਂਜੀ ਹਾਂ ਮਤਲਬ ਐਵੇਂ ਨੀ ਹੈਗਾ ਵੀ ਜੇ ਤੁਸੀਂ ਅੱਛਾ ਜੀ ਮਤਲਬ ਐਵੇਂ ਨੀ ਹੈਗਾ ਤੁਸੀਂ ਵੀ ਜੇ ਜਾਂਦੇ ਹੋ ਤਾਂ ਤੁਹਾਨੂੰ ਕੁਛ ਪਸੰ ਪਸੰਦ ਨਹੀਂ ਆਊਗਾ
ਹਾਂਜੀ ਈ ਹਾਂਜੀ ਈ ਇਹ ਤਾਂ ਹੈ ਹੀ ਆ ਹਹ ਜਿਵੇਂ ਬਰੇਟੇ ਐਵੇਂ ਥੋੜਾ ਜ ਕੱਪੜਾ ਘੱਟ ਪਸੰਦ ਆਉਂਦਾ ਈ ਮੇਰੇ ਪਤਾ ਪਤਾ ਨੀ ਵੀ ਐਂ ਵੀ ਪਾਤੜਾ ਸ਼ਹਿਰ ਚ ਉਹ ਕਰਕੇ ਹਨਾ ਥੋੜਾ ਫਰਕ ਹੇ
ਕੁਛ ਐਵੇ ਵੀ ਉੱਦਾਂ ਵੀ ਜਿਵੇਂ ਆਪਾ ਆਪਾਂ ਜਦੋਂ ਕਿਤੇ ਹੋਰ ਸ਼ਹਿਰ ਚ ਦੇਖ ਕੇ ਆ ਕੱਪੜਾ ਤਾਂ ਆਪਾਂ ਨੂੰ ਫਿਰ ਇਹੋ ਜਿਹੇ ਸ਼ਹਿਰ ਚ ਪਸੰਦ ਨਹੀਂ ਆਉਦਾ ਹੁੰਦਾ ਕੱਪੜਾ
ਹਾਂਜੀ ਈ
ਜਦੋਂ ਆਪਾਂ ਵਧੀਆ ਕੱਪੜਾ ਦੇਖ ਉਹ ਵੀ ਨਾ ਫਿਰ ਘੱਟ ਡਿਜ਼ਾਇਨ ਵਾਲਾ ਥੋੜਾ ਜਿਹਾ ਘਟੀਆ ਕੱਪੜ ਆਪਾਂ ਫਿਰ ਪਸੰਦੀ ਆਉਂਦਾ ਹੈਗਾ
ਹਾਂਜੀ ਈ ਫੇਰ ਪਸੰਦ ਹਾਂਜੀ ਈ ਹਾਂਜੀ ਈ
ਹਾਂਜੀ ਈ ਹਾਂ।
ਗਰਮੀ
ਬਾਕੀ ਆ ਨਾ ਹਰੇਕ ਦੀ ਆਵਦੀ ਆਵਦੀ ਚੋਇਸ ਹੁੰਦੇ ਆ ਹਨਾ ਵੀ ਕਿਸੇ ਨੂੰ ਜ਼ਿਆਦਾ ਕਢਾਈ ਵਾਲੇ ਕੱਪੜੇ ਪਸੰਦ ਹੁੰਦੇ ਨੇ ਕਿਸੇ ਨੂੰ ਘੱਟ ਕਢਾਈ ਵਾਲੇ ਪਸੰਦ ਹੁੰਦੇ ਨੇ
ਹਾਂਜੀ ਈ ਜੀ
ਜਿਵੇਂ ਮੈਨੂੰ ਤਾਂ ਮਤਲਬ ਜ਼ਿਆਦਾ ਕਢਾਈ ਵਾਲੇ ਮੈਨੂੰ ਤਾਂ ਪਸੰਦ ਨਹੀਂ ਹੈਗੇ। ਮ ਮੈਂ ਤਾਂ ਜੇ ਵਿਆਹ ਲਈ ਵੀ ਹਾਂਜੀ ਈ ਹਾਂ ਮਤਲਬ ਜੇ ਮੈਂ ਵਿਆਹ ਲਈ ਵੀ ਕੋਈ ਸੂਟ ਲੈਣਾ ਹੁੰਦਾ ਤਾਂ ਮੈਂ ਕੱਪੜਾ ਲੈ ਕੇ ਆਪ ਵਰਕ ਕਰਾਉਣੀ ਮਤਲਬ ਮੈਨੂੰ
ਹਾਂਜੀ ਈ
ਜਿਹੜੇ ਕੱਪੜਿਆਂ ਤੇ ਵਰਕ ਕਰਿਆ ਹੋਇਆ ਹੁੰਦਾ ਮੈਨੂੰ ਛੇਤੀ ਪਸੰਦ ਨੀ ਆਦੇ ਹੈਗੇ
ਹਾਂਜੀ ਈ ਉਹਨਾ ਦਾ ਨਾ ਪਤਾ ਕਿ ਕਈ ਲੁੱਕ ਜਿਹੀ ਹੁੰਦੀ ਆ ਉਹਨਾਂ ਦੀ ਅੱਡ ਲੁੱਕ ਹੁੰਦੀ ਐ ਉਹ ਆਪਦੀ
ਹਾਂਜੀ ਈ ਹ ਕਿਉਕਿ ਉਹਨਾ ਚ ਆਦਾ ਕਈ ਵਾਰੀ ਆਪ ਆਪਾ ਨੂੰ ਰੰਗ ਨੀ ਪਸੰਦ ਆਉਦਾ ਕਦੇ ਕਢਾਈ ਨੀ ਪਸੰਦ ਆਉਦੀ ਕਦੇ ਚੁੰਨੀ ਦਾ ਕੱਪੜਾ ਨੀ ਪਸੰਦ ਆਉਦਾ ਐ ਹੋ ਜਾਦਾ ਜਦੋ ਆਪਾ ਆਪ ਕੱਪੜਾ ਲੈ ਕੇ ਹਨਾ ਸੂਟ ਤਿਆਰ ਕਰਾਉਣੇ ਆ ਫਿਰ ਉਹ ਚ ਆਪਾ ਸਾਰਾ ਕੁਛ ਆਪਦੀ ਮਰਜੀ ਦਾ ਕਰਵਾ ਲੈਨੇ ਆ
ਹਾਂਜੀ ਈ
ਅ ਫਰਕ ਤੇ ਹੈਗਾ
ਹਾਜੀ ਇਹ ਤਾ ਹੈਗੀ ਇਹੀ ਗੱਲ
ਹਾਂਜੀ ਈ ਹਾਂ ਹੋਰ ਦੱਸੋ
ਹੋਰ ਜੀ ਵਧੀਆ ਠੀਕ ਠਾਕ
ਵੈਸੇ ਮੈ ਸੁਣਿਆ ਕਹਿੰਦੇ ਵੀ ਬਰੇਟਿਆ ਦੀ ਜੁੱਤੀ ਬਹੁਤ ਮਸ਼ਹੂਰ ਆ
ਹਾਜੀ- ਹਾਜੀ। ਹਾਂਜੀ ਅਸੀ ਲੈ ਕੇ ਆਏ।
ਸ਼ਹਿਰ ਇਹੀ ਲੱਗਦਾ ਹਨਾ ਤੁਸੀ ਤਾ ਬੋਤ ਲੈ ਕੇ ਆਂਉਦੇ ਹੋਊਗੇ।
ਹਾਜੀ- ਹਾਜੀ ਗਏ ਹੋਏ ਆ।
ਥੋੜੀ ਨਾ ਆਵਾਜ ਰੁਕ- ਰੁਕ ਕੇ ਆ ਰਹੀ ਐ, ਮਤਲਬ ਥੋਡੇ ਨੈੱਟਵਰਕ ਦੀ ਪ੍ਰੋਬਲਮ ਹੈ ਸ਼ਾਇਦ।
ਹਾ ਹਾਂਜੀ ਨਹੀ ਉਹ ਤਾ ਅਸੀਂ ਲੈਣਾ ਆ ਬਰੇਟਿਆ ਦੀ ਜੁੱਤੀ ਤਾ।
ਅੱਛਾ ਮਤਲਬ ਮੈ ਸੁਣਿਆ ਕਹਿੰਦੇ ਕਾਫੀ ਮਸ਼ਹੂਰ ਆ ਇੱਕ ਮਤਲਬ ਕਹਿ ਰਹੇ ਹੁੰਦੇ ਨੇ ਇੱਕ ਮੁਕਤਸਰ ਦੀ ਜੁੱ- ਤੀ, ਇੱਕ ਪਟਿਆਲੇ ਦੀ ਜੁੱਤੀ, ਤੇ ਇੱਕ ਆਪਣਾ ਬਰੇ-
ਹਾਂਜੀ।
ਹਾਜੀ ਹਾ ਇੱਕ ਫਾਜ਼ਿਲਕਾ ਦੀ ਜੁੱਤੀ ਵੀ ਕਹਿੰਦੇ ਬਹੋਤ ਮਸ਼ਹੂਰ ਆ।
ਹਾਂਜੀ।
ਤਿੰਨ- ਚਾਰ ਸ਼ਹਿਰ ਜੇ ਕਹਿੰਦੇ ਮੰਨੇ ਗਏ ਨੇ ਮਤਲਬ ਜੁੱਤੀ ਲੈਣੀ ਆ ਜੇ ਤੁਸੀ ਨਾ।
ਹਾ- ਹਾ ਹਾਜੀ ਵਧੀਆ ਈ ਏ ਜੁੱਤੀ ਤਾ ਵੈਸੇ।
ਹਾਜੀ ਹਾ ਮੈ ਤਾ ਜਿਵੇ ਮਤਲਬ ਮੈ ਪਟਿਆਲੇ ਤੇ ਮੁਕਤਸਰ ਦੀ ਜੁੱਤੀ ਤਾ ਮੇਰੇ ਕੋਲ ਹੈਗੀ ਆ ਹਨਾ।
ਹਾਂਜੀ।
ਜੇ ਕਦੇ ਇਧਰ ਤੁਹਾਡੇ ਘਣੇ ਗੇੜਾ ਲੱਗਿਆ ਬਰੇਟਾ ਆਲੀ ਜੁੱਤੀ ਵੀ ਲੈ ਕੇ ਜਾਵਾਗੇ ਅਸੀ, ਕਦੇ। ਪਾ ਕੇ ਦੇਖਾਗੇ ਹਨਾ ਵੀ ਇੰਨੀ ਮਸ਼ਹੂਰ ਕਾਹਤੋ ਆ।
ਵਧੀਆ ਠੀਕ ਰੇਟ ਨਾ ਦੇ ਦੇਦੇ ਨੇ ਨਾਲੇ।
ਹਾਂਜੀ ਹਾ। ਵਧੀਆ- ਵਧੀਆ ਜੀ ਚਲੋ ਠੀਕ ਹੈ ਜੀ ਫੇਰ ਹੈ, ਸਤਿ ਸ਼੍ਰੀ ਅਕਾਲ।
ਸਾਸ਼ੀ ਕਾਲ ਜੀ।